ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਹੈਲੋ ਸਤਿ ਸ੍ਰੀ ਅਕਾਲ, ਆਵਾਜ਼ ਨੀ ਆਰੀ ਕਿਆ
ਹੈਲੋ ਨਈ ਆਉਣੀ ਆਵਾਜ਼ ਸਸ੍ਰੀ ਕਾਲ।
ਹੋਰ ਠੀਕ-ਠਾਕ ਓ
ਹਾਂਜੀ, ਹਾਂਜੀ ਤੁਸੀ ਸਨਾਓ
ਹਾਂਜੀ ਸਭ ਵਧੀਆ ਠੀਕ ਹੋਰ, ਕੀ ਕਰਦੇ ਪੇ
ਹੈਲੋ
ਹੋਰ ਕੀ ਕਰਦੇ ਪੇਓ
ਬਸ ਜੀ ਬਸ ਬੈਠੇ ਆ। ਨਈ, ਨਈ ਆ ਰਹੀ ਐ ਥੋੜ੍ਹੀ ਹਲਕੀ ਆ ਰਹੀ ਸੀ। ਹਾਂਜੀ। ਹਾਂਜੀ। ਹੋਰ ਤੁਸੀਂ ਸੁਨਾਓ ਕਰ ਰੇ ਓ
ਬਸ ਹੁਣ ਥੋੜ੍ਹਾ ਜ ਸੋਨ ਦਾ ਟੈਮ ਹੋ ਗਿਆ। ਹਾਂਜੀ, ਹਾਂਜੀ ਸੋਣ ਦਾ ਟੈਮ ਹੋ ਗਿਆ। ਥੋੜ੍ਹਾ ਫਰੀ ਸੀ। ਮੈਂ ਕਿਹਾ ਚਲੋ, ਚਲੋ ਤੁਹਾਡੀ ਕੋਲ ਆ ਕੇ ਵਧੀਆ ਕੀਤਾ ਤੁਸੀਂ। ਵੈਸੇ ਵੀ ਦਿਲ ਜੇਹਾ ਨਹੀਂ ਲੱਗਦਾ ਪਿਆ। ਹਾਂਜੀ, ਹਾਂਜੀ।
ਕਰੋ। ਹਾਂਜੀ ਹੋਰ ਤੁਸੀਂ ਸੁਣਾਓ? ਠੀਕ-ਠਾਕ। ਹਾਂਜੀ ਅਸੀਂ ਲੰਚ ਕਰ ਲਿਆ। ਫੈਮਿਲੀ ਬਹੁਤ ਅੱਛ ਬਹੁਤ ਸਭ ਵਧੀਆ। ਬੱਚੇ ਘੁੰਮਣ ਆਏ ਦੇ ਨੇ
ਅੱਛਾ।
ਕਿਧਰੇ
ਹਾਂਜੀ ਬਹੁਤ ਜ਼ਿਆਦਾ ਗਰਮੀ ਹੋ ਰਹੀ ਐਤਕੀ
ਬਹੁਤ ਹੀ ਜ਼ਿਆਦਾ ਗਰਮੀ ਹੋ ਰਹੀ ਹੈ। ਬਹੁਤ ਹੋ ਰਹੀ ਬਈ, ਬਹੁਤ ਜ਼ਿਆਦਾ ਹੋ ਰਹੀ ਇਹ ਜੀ ਗਰਮੀ ਦਾ ਕੁਛ ਨੀ ਕਰ ਸ ਸਕਦੇ। ਸਿਰਫ ਸ਼ਾਂਤੀ ਨਾਲ ਅੰਦਰ ਘਰਾਂ ਚ ਬੈਠੋ।
ਸਹੀ ਗੱਲ ਆ। ਹਜੇ ਮੀਂਹ ਵੀ ਨੀਂ ਪੈ ਰਿਹਾ।
ਹਾਂ, ਬਾਰਿਸ਼ ਨਈ ਆ ਰਹੀ ਨਾ ਬਿਲਕੁਲ ਵੀ, ਮੌਸਮ ਵੀ ਨੀ ਬਣਦਾ ਬਾਰਿਸ਼ ਵਾਲਾ।
ਹਾਂਜੀ, ਮੈਂ ਬੂਟੇ ਵਗੈਰਾ ਲਗਾਏ ਸੀ ਨਾ ਤੂੰ ਕਈ ਤਾਂ ਨਾ ਮਤਲਬ ਧੁੱਪ ਦੇ ਨਾਲ ਖ਼ਰਾਬ ਹੋ ਕੇ ਨਾ ਗਰਮੀ ਕਰਕੇ।
ਹਾਂ, ਬਹੁਤ ਅੱਛਾ ਤਾਂ, ਮੁੜਜਾ ਜਾਂਦੇ ਨੇ ਗਰਮੀ
ਹਾਂਜੀ।
ਪੌਦੇ ਲਗਾਣ ਦਾ ਮੈਨੂੰ ਵੀ ਬੜਾ ਸ਼ੌਕ ਸੀ। ਹਾਂਜੀ, ਮੈਂ ਤਾਂ ਇੱਕ ਮੈਂਗੋ ਔਰ ਇੱਕ ਅਮਰੂਦ ਦਿਲ ਕਰਦਾ ਮੈਂ ਵੀ ਲਗਾਵਾਂ ਕਿਉਂਕਿ ਸਾਡੇ ਕੋਲ ਇੰਨੀ ਜਗ੍ਹਾ ਤੇ ਹੈ ਨਾ, ਕਿ ਸਾਡੇ ਲੱਗ ਜਾਣਗੇ ਪੇੜ ਤੋਂ
ਥਾਂ ਹੋਏਗੀ ਤੁਹਾਡੀ ਪਕੀ
ਹਾਂਜੀ, ਹਾਂਜੀ, ਥੋੜ੍ਹੀ ਹੈਗੀ ਆ, ਮਤਲਬ ਇੱਕ ਜਿਸ ਤਰ੍ਹਾਂ, ਮਤਲਬ ਕਿਦੇ ਸਾਰੀ ਪੱਕੀ ਹੈ। ਥੋੜੀ ਜਿਹੀ ਜਿਨੀ ਜਗਾ ਜਿੱਥ ਕਿਯਾਰੀ ਜਿਹੀ ਬਣ ਜਾਂਦੀ ਆ ਨਾ, ਛੋਟੇ ਜੇਨਾ ਉਹ ਬਣਾ ਦੇਂਦੇ ਨੇ। ਉਹ ਸਾਡਾ ਕੱਚਾ ਏ।
ਹਾਂ ਲੱਗ ਸਕਦਾ ਫਿਰ ਅੱਧਾ ਬੂਟਾ ਤੇ ਹਾਂ ਲਗਾ ਸਕਦੇ ਹੋ
ਜਿਵੇਂ ਹੁਣ ਮੀਂਹ ਸ਼ੁਰੂ ਹੋਣਗੀਆਂ ਨਾ ਉਹਦੇ ਵਿੱਚ ਤੁਸੀਂ ਬੂਟਾ ਲਗਾਓਗੇ ਨਾ ਤਾਂ ਉਹ ਜਲਦੀ ਹੋ ਜਾਵੇਗਾ
ਤੇ ਤੇ ਫਿਰ ਪੌਦੇ ਕਿੱਥੇ ਮਿਲਣਗੇ ਸਾਨੂੰ
ਉਹ ਨਰਸਰੀ ਦੇ ਵਿੱਚ ਹੀ ਮਿਲ ਸਕਦੇ ਨੇ ਤੁਹਾਨੂੰ ਫਰੂਟ ਵਗੈਰਾ ਜੋ ਜਾਂ ਫਲਾਵਰ ਅ ਨਰਸਰੀ ਦੇ ਵਿੱਚ ਮਿਲ ਸਕਦੇ ਨੇ ਜਿਵੇਂ ਨਰਸਰੀ ਹੋਏਗੀ ਤੁਹਾਡੇ ਆਲੇ ਦੁਆਲੇ ਕੋਈ
ਮਿਲ ਜਾਂਦੇ ਨੇ ਫਰੂਟ ਦੇ ਵੀ
ਹਾਂਜੀ ਫਰੂਟ ਦੇ ਵੀ ਮਿਲ ਜਾਣਗੇ ਅ ਕੋਈ ਵੀ ਫਲਾਵਰ ਵਗੈਰਾ ਦੇ ਵੀ ਲੈ ਸਕਦੇ ਹੋ
ਅੱਛਾ ਅੱਛਾ ਬੰਦਾ ਮਹੀਨੇ ਤੱਕ ਦੇ
ਹ ਹਾਂ ਉਹ ਤੇ ਮੈਨੂੰ ਅੰਦਾਜ਼ਾ ਹੋ ਸਕਦਾ ਜੀਵੇ ਹੰਡਰਡ ਸੌ ਰੁਪਏ ਦਾ ਜਾਂ ਫਿਰ ਡੇਢ ਸੌ ਜਾਂ ਦੋ ਸੌ ਤੱਕ ਦਾ ਮਤਲਬ ਫਰੂਟ ਦੇ ਹਿਸਾਬ ਨਾਲ ਸ਼ਾਇਦ
ਅੱਛਾ ਅੱਛਾ ਅੱਛਾ ਅੱਛਾ ਹਾਂਜੀ ਫਰੂਟ ਦਾ ਹੀ ਲੈਣੇ ਨਾ ਤੁਸੀਂ ਫਰੂਟ ਦਾ ਹੀ ਲਗਾਈਏ ਨਾ ਹਾਂਜੀ ਪੌਦੇ ਫੁੱਲਾਂ ਦੇ ਵੀ ਲੱਗੇ ਦੇ ਨੇ ਸਾਡੇ ਇੱਕ ਲੱਗੇ ਦੇ ਨੇ ਸਾਡਾ ਪੌਦਾ ਤੇ ਮਤਲਬ ਬਹੁਤ ਅੱਛਾ ਪੇੜ ਵਕਣ ਬਣ ਗਿਆ ਏ ਬਹੁਤ ਹੀ ਅੱਛਾ ਹੋ ਗਿਆ ਏ ਪਰ ਉਥ ਨਾ ਵਾਈਟ ਕਲਰ ਦੇ ਫੁੱਲ ਆਉਂਦੇ ਨੇ ਔਰ ਸ ਤਰ੍ਹਾਂਂ ਨੀ ਜਿਸ ਤਰ੍ਹਾਂ ਵਾਈਟ ਗੁਲਾੱਬ ਹੁੰ ਲੇਕਿਨ ਗੁਲਾਬ ਨੀ ਹੈ ਉਹ ਹਾਂ ਮਲਬ ਹੈ ਫੁੱਲਾਂ ਵਾਲਾ ਪੌਦਾ ਹੈ ਫੁੱਲ ਬੜੇ ਛੇ ਆ ਰਹੇ ਨੇ ਜ ਰਾਤ ਦੀ ਰਾਣੀ ਦੇ ਫੁੱਲ ਹੁੰਦੇ ਨੇ ਨਾ ਇਸ ਤਰ੍ਹਾਂ ਦੇ ਫੁੱਲ ਨੇ ਲੇਕਿਨ ਸ਼ੇਪ ਬਿਲਕੁਲ ਇਂਝ ਸ ਤਰਾਂ ਗੁਲਾਬ ਦਾ ਹੁੰਦਾ
ਅੱਛਾ ਬੀਜ ਵਗੈਰਾ ਹੁੰਦੇ ਨੇ ਉਹਦੇ ਉਹਨਾਂ ਦੇ ਬੀਜ ਵਗੈਰਾ ਸਾਨੂੰ ਸਾਨੂੰ ਭੇਜਦੀਓ ਫਿਰ ਔਡਰ ਕਰ ਸਾਨੂੰ ਔਨਲਾਈਨ
ਹਾਂ ਹਾਂ ਕੋਈ ਗੱਲ ਨੀ ਦੇ ਦਾਂਗੇ ਸਾਡੇ ਤੇ ਬਹੁਤ ਹੀ ਮਲਬ ਕਿ ਪੌਦਾ ਹੀ ਬੜਾ ਅੱਛਾ ਹੈ ਤੁਹਾਨੂੰ ਮ ਕਦੀ ਫੋਟੋ ਵੀ ਭੇਜਾਂਗੀ ਗੁਲਾਬ ਵਕਣ ਫੁੱਲੇ ਪਰ ਛੋਟੇ ਛੋਟੇ ਨੇ ਲੇ ਬੜ ਮਤਲਬ ਕਿ ਬੜੇ ਇੱਕ ਦਮ ਅੱਖਾਂ ਨੂੰ ਦੇਿਲ ਬੜੇ ਅੱਛੇ ਲੱਗਦੇ ਨੇ
ਅੱਛਾ ਸਾ ਡੇ ਕਰਨਾ ਅਪਰਾਜੀਤਾ ਦਾ ਬੂ ਸੁਣਿਆ ਤੁਸੀਂ ਫਲਾਵਰ
ਹਾਂਜੀ ਅਪਰਾਜਿਤਾ ਦੀ ਵੇਲ ਹੈਗੀ ਸਾਡੇ ਘਰ ਅਪਰਾਜਿਤਾ ਦੀ ਸਾਡ
ਹਾਂਜੀ ਸਾਡੇ ਕੋਲ ਵਾਈਟ ਵੀ ਹੈਗੀ ਹੈ ਔਰ ਬਲਿਊ ਪ ਗ ਤੋਂ
ਸਾਡੇ ਬਲੂ ਵਾਲੇ ਨੇ ਬਲੂ ਔਰ ਵਾਈਟ ਮਿਕਸ ਆਂਦੇ ਨੇ ਅਪਰਾਜਿਤਾ ਦੇ ਹਾਂਜੀ ਬਲੂ ਵਿੱਚ ਵਾਈਟ ਵਾਈਟ ਕ ਕੰਬੀਨੇਸ਼ਨ ਹੁੰਦਾ ਏ ਹੈਨਾ ਹਾਂ ਸਾਡੇ ਵੀ ਹੋਏ ਨੇ ਆਰ ਤੁਹਾਡਾ ਵਾਈਟ ਵਾਲਾ ਕਿਸ ਤਰ੍ਹਾਂ ਹੋ ਗਿਆ ਅਪਰਾਜੀਤਾ
ਤੇ ਅ ਉਹਨਾਂਸੀ ਧਿਆ ਦ ਸੀ ਉਹ ਵਾਈਟ ਵਾਲੀ ਅਲੱਗ ਬੇਲ ਆ ਔਰ ਬਲਿਊ ਵਾਲੀ ਅਲੱਗ ਬੇਲ
ਹਾਂ ਸਾਡੀ ਵੀ ਬਲੂ ਵਾਲੀ ਬੜਾ ਅੱਛਾ ਫੁੱਲ ਆਉਂਦਾ ਏ ਕੰਜ ਕਰਕੇ ਖਿਲਦਾ ਏ ਜਿਸ ਤਰ੍ਹਾਂ ਵਾ ਵਾਜਾ ਹੁੰਦਾ ਨਾ ਬੈਂਡ ਵਾਲਾ
ਹਾਂਜੀ ਹਾਂਜੀ ਉਹਦੀ ਨਾ ਅਹ ਜਿਹੜੇ ਉਹਦੀ ਬੀਜ ਵੀ ਬੜੀ ਜਲਦੀ ਗਰੋ ਹੋ ਜਾਂਦੇ ਨੇ ਕਿਉਂਕਿ ਫਲੀ
ਹਾਂਜੀ ਹਾਂ ਹਾਂ ਮਟਰ ਵਗਣ ਪਿੱਛੇ ਥੱਲੇ ਫੁੱਲ ਦੇ ਥੱਲੇ ਬੀਜ ਹੁੰਦੇ ਚਾਰ ਪੰਜ ਬੀਜ ਨਿਕਲਦੇ ਨੇ ਇੱਕ ਉਹਦੇ ਵਿੱਚੋਂ ਫੁੱਲ ਚੋਂ
ਹਾਂ ਬਲੈਕ ਕਲਰ ਦੇ
ਕਾਲੇ ਕਾਲੇ ਜ ਨਿਕਲਦੇ ਨੇ ਤਾਂ ਉਹ ਮਤਲਬ ਅੱਛੇ ਲੱਗਦੇ ਨੇ ਨਾ ਪੌਦੇ ਬੜੇ ਅੱਛੇ ਅਪਰਾਜਿਤਾ ਬਹੁਤ ਨੇ ਸਾਡੇ ਘਰ ਅਪਰਾਜਿਤਾ ਹੋ ਗਈ ਗਲੋ ਹੋ ਗਈ ਹੈ ਗਲੋ ਵੀ ਬੜੀ ਹੈ ਸਾਡੇ ਘਰ ਲੱਗੀ ਹੋਈ ਹੈ
ਆ
ਹਾਂਜੀ
ਆਪਾਂ ਜਿੱਦਾਂ ਦੀ ਬੇਲ ਨੂੰ ਨਾ ਫੈਲਣ ਦੇ ਵਾਸਤੇ ਥਾ ਚਹੀਦੀ ਹੈ ਜੀ ਉਹਨੂੰ ਕੋਈ ਰੱਸੀ ਲਾ ਕੇ ਚੜਾ ਦੋ ਉੱਪਰ ਤੇ ਆਪੇ ਬਹੁਤ ਫੈਲਦੀ ਈ ਹੈ ਉਹ ਤੇ
ਕਰ
ਹੁਣ ਜਦੋਂ ਜਦੋਂ ਮੀਂਹ ਪੈਣ ਸ਼ੁਰੂ ਹੋਣਗੇ ਨਾ ਤਾਂ ਉਹ ਬਹੁਤ ਜ਼ਿਆਦਾ ਫੈਲੇਗੀ ਤੇ ਗਰੋ ਕਰੇਗੀ ਤੇ ਫੁਲ ਬਹੁਤ ਪਰ
ਹੂੰ ਹੂੰ ਫੁੱਲ ਬੜੇ ਅੱਛੇ ਲੱਗਦੇ ਨੇ ਇਹਦੇ ਤੇ ਨਾ
ਹੋਰ
ਪਾਜੀ ਤਾਡੇ
ਸਾਡੇ
ਪੱਤੇ ਪਾਨ ਦੇ ਪੱਤੇ ਵਗਣ ਪੱਤਾ ਹੁੰਦਾ ਸਾਡੀ ਗਲੋ ਵੀ ਬਹੁਤ ਏ ਇੱਕ ਗਲੋਪ ਗਲੋ ਦੀ ਵੀ ਵੇਲ ਹੁੰਦੀ ਇੱਕ ਓ ਮਨੀ ਪਲਾਂਟ ਵੱਕਨ ਹੁੰਦਾ ਏ। ਗਲੋ ਹੁੰਦਾ ਏ। ਉਹ ਬੁਖਾਰ ਵਿੱਚ ਬੜੀ ਅੱਛੀ ਕਾਰ ਘਰ ਹੁੰਦੀ ਏ
ਹਾਂਜੀ ਪੱਤੇ ਨੀ ਉਹਦੀ ਟਹਿਨੀ ਕਾਮਯਾਬ ਹੁੰਦੀ ਉਹਦੀ ਟਹਨੀ ਹਾਂ ਜਿਸ ਤਰ੍ਹਾਂ ਸਰੀਰ ਟੁੱਟਦਾ ਹੋਈਏ ਬੁਖਾਰ ਹੋਈਏ ਨਾ ਉਹਦੀ ਟਹਿਨੀ ਨੂੰ ਥੋੜ੍ਹਾ ਜਿਹਾ ਤੋੜ ਕੇ ਤੇ ਉਬਾਲ ਕੇ ਥੋੜਾ ਨਮਕ ਡਾਲ ਕੇ ਪੀ ਲਓ ਤੇ ਬੜਾ ਫਾਇਦਾ ਕਰਦੀ ਹੈ।
ਹਾਂਜੀ ਹਾਂਜੀ ਉਹ ਰੋਡ ਸਾਡੇ ਇਧਰ ਜਿਵੇਂ ਰੋਡ ਨੀ ਹੁੰਦੇ ਖੇਤਾਂ ਨੂੰ ਜਾਂਦੇ ਰਾਹ ਉ ਵਿਚ ਕਾਫੀ ਬੂਟਿਆਂ ਦੇ ਉੱਪਰ ਚੜੀ ਹੁੰਦੀ ਨੇ।
ਹਾਂਜੀ ਹਾਂਜੀ ਉਹ ਮਤਲਬ ਕਿ ਬਹੁਤ ਅੱਛੀ ਬ ਬਹੁਤ ਅੱਛੀ ਉਹ ਹੁੰਦੀ ਹੈ ਇੱਕ ਅੱਛੀ ਬੇਲ। ਹ
ਹਾਂਜੀ ਉਹਦਾ ਬਹੁਤ ਮਤਲਬ ਹਾਂ ਉਹ ਬਹੁਤ ਯੂਜ ਹੁੰਦਾ ਦਵਾਈਆਂ ਦੇ ਵਿੱਚ
ਹਾਂਜੀ-ਹਾਂਜੀ ਉਹ ਤੇ ਅਸੀਂ ਬਹੁਤ ਲਗਾਈ ਹੋਈ ਏ ਇਸ ਕਰਕੇ ਨਾ ਫਿਰ ਸਾਨੂੰ ਮਤਲਬ ਕਿ ਦਿੱਕਤ ਇਨੀ ਨਹੀਂ ਹੁੰਦੀ ਲੇਕਿਨ ਫਿਰ ਨਾ ਮੈਂ ਨਾ ਫਿਰ ਜਿਸ ਤਰ੍ਹਾਂ ਗਲੋਹ ਇਹ ਗਲੋ ਹੁੰਦੀ ਏ ਇਹਦੀ ਵੇਲ ਬਹੁਤ ਫੈਲ ਜਾਂਦੀ ਏ ਫੇਰ ਮੈਂ ਉਹਨੂੰ ਥੋੜਾ ਕੱਟ ਕੱਟ ਕੇ ਨਾ ਇਹਦੀਆਂ ਟਹਿਨੀਆਂ ਥੋੜੀਆਂ ਛੋਟੀਆਂ ਛੋਟੀਆਂ ਇਕਸਾਰ ਕੱਟ ਕੇ ਤੇ ਮੈਂ ਸੁਕਾ ਦੇਨੀ ਆ। ਸੁਕਾ ਕੇ ਮੈਂ ਰੱਖ ਲੇਨੀ ਆ।
ਇਹਦੀ ਜਿਵੇਂ ਥੋੜੀ ਜਿਹੀ ਡੰਡੀ ਵੀ ਲੋ ਤੁਸੀਂ ਉਹ ਵੀ ਹੋ ਜੇਗੀ।
ਹਾਂਜੀ ਤੇ ਸਾਡੇ ਦੀਵਾਰ ਚ ਨਿਕਲੀ ਦੀ ਨਾ ਮੈਂ ਤੇ ਇਹਦੀ ਡੰਡੀ ਤੋੜ ਕੇ ਰੱਖ ਲੈਦੀ ਆ ਨਾ ਪਹਿਲੇ ਡੰਡੀਆਂ ਤੋੜ ਕੇ ਰੱਖ ਲੀ ਜੇ ਕਰ ਕਿਸੇ ਨੂੰ ਲੋੜ ਪਈ ਤੇ ਕਿਸੇ ਨੂੰ ਦੇ ਦਿੰਨੇ ਆ। ਤੇ ਜਾਂ ਫਿਰ ਅਸੀਂ ਆਪ ਆਪਣੇ ਵਾਸਤੇ ਰੱਖ ਲੈਂਦੇ ਹਾਂ ਇੱਕ ਡੰਡੀ ਪਾਣੀ
ਉਹਦਾ ਪਾਊਡਰ ਵਗੈਰਾ ਵੀ ਬਣ ਸਕਦਾ
ਅੱਛਾ ਪਾਊਡਰ ਵੀ ਬਣ ਜਾਂਦਾ ਉਹਦਾ ਪਰ ਪਾਊਡਰ ਪਰ ਮੈਂ ਕਦੀ ਨਹੀਂ ਬਣਾਇਆ ਪਰ ਮੈਂ ਕੋਸ਼ਿਸ਼ ਕਰਾਂਗੇ ਤੁਸੀਂ ਦੱਸਿਆ ਨਾ ਮੈਂ ਕੋਸ਼ਿਸ਼ ਕਰਾਂਗੀ ਪਾਊਡਰ ਬਣਾਉਣ ਦੀ।
ਹਾਂ ਜਿਵੇਂ ਤੁਸੀਂ ਕਹਿ ਰਹੇ ਸੁਖਾ ਲੈਂਦੇ ਆ ਉਹਨੂੰ ਜਿਆਦਾ ਸੁਖਾ ਲੋੋ ਤੇ ਫੇਰ ਉਹਨੂੰ
ਸੁਖਾਨੀ ਆ ਮੈਂ ਕਿਹਾ ਹੈਲੋ। ਹੈਲੋ। ਹੈਲੋ ਹਾਂ ਆ ਰੀ ਆ ਆਵਾਜ਼ ਬਹੁਤ ਜ਼ਿਆਦਾ ਸੁਕਾਨੀਆਂ ਪੈਣਗੀਆਂ ਨਾ ਫਿਰ ਤਾਂ ਹੀ ਤੇ ਉਹ ਪੀਸੀ ਜਾਏਗੀ। ਪਰ ਮੈਂ ਤੇ ਇਸ ਤਰ੍ਹਾਂ ਹੀ ਦੇ ਦਿੰਦੀ ਆ ਸਾਡੀ ਨਾ ਆਪਣੇ ਆਪ ਦੀਵਾਰ ਚੋਂ ਨਿਕਲ ਆਉਂਦੀ ਹ ਸਿੱਕ ਉਹਨੂੰ ਕੱ ਨੀ ਓਹ ਫਿਰ ਨਿਕਲ ਆਉਂਦੀ ਹੈ ਕੱਟਨੇ ਆਂ ਫਿਰ ਨਿਕ ਕਲ ਆਉਂਦੀ ਹੈ ਬਰਸਾਤ ਸੀ ਨਿਕਲ ਆਉਂਦੀ ਹੈ ਬਹੁਤ ਜ਼ਿਆਦਾ ਚਲਦੀ ਏ ਬਹੁਤ ਜਿਆਦਾ ਫੈਲੀ ਹੋਈ ਹੈ ਫੇਰ ਦੇਖਦਾ ਹਰੀ ਭਰੀ ਹੋ ਜਾਂਦੀ ਪੌਦੇ ਵੀ ਬੜੇ ਸੋਹਨੇ ਹਰੇ ਭਰੇ ਹੋ ਜਾਂਦੇ ਨੇ। ਜੀ ਸਾਡੇ ਤੇ ਪਪੀਤੇ ਤੇ ਵੀ ਲੱਗੇ ਦੇ ਸੀ ਲੇਕਿਨ ਪਪੀਤੇ ਦੀ ਅਸੀ ਪਪੀਤਾ ਨੀ ਆਇਆ ਨਾ ਉਧਰ। ਤੇ ਫੁੱਲ ਨੀ ਆ ਰਹੇ ਸੀ ਮਤਲਬ ਬਹੁਤ ਉੱਚੇ ਉੱਚੇ ਹੋ ਗਏ ਸੀ ਪੇੜ ਫਿਰ ਮੈਂ ਕੱਟ ਤੇ ਉਹਨਾਂ ਨੂੰ। ਕਿਉਂਕਿ ਫਲ ਨੀ ਦੇ ਰਹੇ ਸੀ ਹਾਂ ਉਹ ਪਪੀਤਾ ਨਹੀਂ ਸੀ। ਸੀ ਸ਼ਾਯਦ ਪਪੀਤਾ ਸੀ ਪਪੀਤੀ ਨਹੀਂ ਸੀ ਪਤਾ ਨੀ ਇਸਾ ਹੀ ਕੁਛ ਹੈਗਾ ਸੀ ਸ਼ਾਇਦ ਇਹ ਪੌਧੇਆ ਚ ਇਕ ਨਰ ਮਾਦਾ ਹੁੰਦਾ ਹੈ ਨਾ।
ਹਾਂ ਤੇ ਇਹ ਨਰ ਸੀ ਮਾਦਾ ਨੀ
ਅ ਅੱਛਾ ਹਾਂਜੀ ਕਈ ਵਾਰ ਹੋ ਜਾਂਦਾ ਐ ਹਾਂ ਕਈ ਵਾਰ ਤੁ
ਹਾਂਜੀ-ਹਾਂਜੀ ਕਈ ਵਾਰ ਤੁਸੀ ਵੇਖਿਆ ਹੋਏਗਾ ਖਜੂਰਾਂ ਦੇ ਬੂਟੇ ਹੁੰਦੇ ਨੇ ਕਈ ਵਾਰ ਨਾ ਕਈ ਖਜੂਰਾ ਨਹੀਂ ਆਉਂਦੇਂ ਨਾ ਆਂਦੀਆ ਨੇ ਖਜੂਰ
ਹਾਂ-ਹਾਂ ਮਾਦਾ ਦਾ ਹੋ ਜਾਂਦਾ ਨਾ ਤੱਦ ਤਕ ਉਹਦੇ ਨਾਲ ਹੁੰਦਾ ਐ ਜੋ ਮਾਦਾ ਹੁੰਦਾ ਐ ਪੇੜ। ਉਹ ਫਲ ਦਿੰਦਾ ਏ ਜੋ ਨਰ ਹੁੰਦਾ ਉਹ ਨੀ ਦਿੰਦਾ।
ਹਾਂਜੀ ਕੋਈ ਗੱਲ ਨੀ ਤੁਸੀ ਅਹੰ ਲੇ ਲਿਓ ਹੋਰ ਜਿਵੇਂ ਨਰਸਰੀ ਤੁਹਾਡੇ ਆਲੇ ਦੁਆਲੇ ਹੋਏਗੀ ਵੇਚਨ ਵੀ ਆਉਂਦੇ ਨੇ ਲਗਾ ਸਕਦੇ ਹੋ ਤੁਸੀ ਕੋਈ ਵੀ ਫਰੂਟ ਦਾ।
ਅੱਛਾ-ਅੱਛਾ ਕੋਈ ਨੀ ਅਸੀ ਪਤਾ ਕਰਾਂਗੇ ਹਨਾ। ਠੀਕ ਏ ਹਾਂ ਦੇਖਾਂਗੇ। ਅੱਛਾ ਚਲੋ ਮੈਂ ਕ ਤੁਹਾਨੂੰ ਕਰਾਂਗੀ ਮੈਂ ਠੀਕ ਐ।
ਹਾਂਜੀ-ਹਾਂਜੀ ਠੀਕ ਹੈ ਜੀ ਚਲੋ ਕੋਈ ਗੱਲ ਨੀ ਮੈਨੂੰ ਵੀ ਕੰਮ ਆ ਸੋਣਾ ਵੀ ਐ ਟਾਈਮ ਹੋ ਗਿਆ।
ਠ ਠੀ ਠੀਕ ਹੈ ਠੀਕ-ਠੀਕ ਓਕੇ ਸਤਿ ਸ੍ਰੀ ਅਕਾਲ।